ਹਾਂਜੀ ਸਰ
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਨੇ
ਬਸ ਠੀਕ ਹੈ ਤੁਸੀਂ ਸੁਣਾਓ
ਮੈਂ ਠੀਕ ਹਾਂ ਹੋਰ ਘਰ ਸਭ ਠੀਕ
ਹਾਂਜੀ ਹਾਂਜੀ ਤੁਹਾਡੇ ਸਭ ਠੀਕ ਨੇ
ਜੀ ਹਾਂਜੀ ਸਭ ਵਧੀਆ
ਹਾਂਜੀ
ਕੀ ਕਰਦੇ ਪਏ ਸੀ ਬੜੀ ਛਾਂ ਛਾਂ ਦੀ ਆਵਾਜ਼ ਆਉਂਦੀ ਪਈ ਪਿੱਛੇ
ਆਹ ਹੈ ਸਾਹਮਣੇ ਫੈਕਟਰੀ ਆ ਨਾ ਖਰਾ ਦੇ ਉੱਥੋਂ ਆ ਜਾਂਦੀ ਮੈਂ ਬਾਹਰ ਹੀ ਖਲੁਤੀ ਦੀ ਨਾ ਬੂਹੇ ਕੁਝ ਪੱਖਾ ਚੱਲ ਰਿਹਾ ਕਮਰੇ ਦਾ ਹਾਂਜੀ ਹਾਂਜੀ ਉਹੀ ਨਾ ਬੜੇ ਪਰ ਖਾਣਾ ਹੁੰਦਾ ਹੈ ਮਹੱਲੇ '
ਹਾਂ ਤੁਹਾਡੇ ਉਧਰ ਉਹ ਵੀ ਹੈਗੇ ਨੇ ਨਾ ਫੈਕਟਰੀਆਂ ਵੀ ਹੈਗੀਆਂ ਨੇ ਨਾ ਆਹੋ ਉਹਨਾ ਦਾ ਤੇ ਫੇਿਰ ਹੁੰਦਾ ਹੀ ਖੱਪ ਖਾਨਾ ਹਾਂਜੀ
ਕੁਛ ਸਾਹਮਣੇ ਕੋਈ ਦੁਕਾਨ ਆਪਣੇ ਬੇਟੇ ਵਾਸਤੇ ਕਰਦਾ ਪਿਆ ਦਰਜੀ ਦੀ ਤਿਆਰ ਉਹ ਵੀ ਲੱਕੜਾਂ ਲੁਕੜਾਂ ਬਹੁਤ ਕੱਟਦਾ ਰਹਿੰਦਾ ਹੈ ਸਮਣੇ ਵਾਢੀ ਆ ਨਾ ਹਾਂਜੀ ਹੋਰ ਤੁਹਾਡਾ ਬੇਟੀ
ਹਾਂਜੀ ਬਸ ਉਹ ਭੂਆ ਹੀ ਆਈਆਂ ਨੇ ਉਹਦੇ ਕੋਲ ਹੀ ਸੋ ਗਈਏ ਮੇਰੇ ਕੋਲ ਪਹਿਲੇ ਸੌਦੀ ਪਈ ਸੀ ਤੇ ਕੇਹੰਦੀ ਫੇਿਰ ਮੁਜ ਨੀਂਦ ਨਹੀਂੀ ਆਉਂਦੀ ਵੀ ਮੰਮਾ ਤੇ ਮੈਂ ਕਿਹਾ ਚੱਲ ਫੇਰ ਜਾ ਖੇਡ ਲੈ ਉਹ ਬੱਚੇ ਫੇਿਰ ਸਾਰੇ
ਅੱਛਾ ਹਾਂ ਬਸ ਇੱਕ ਦੂਜੇ ਨੂੰ ਵੇਖ ਕੇ ਨੀਂਦਰ ਆ ਗਈ
ਹਾਂ ਬਸ ਕਹਿੰਦੀ ਪੀਏ ਕਹਿੰਦੀ ਮੰਮਾ ਅਸੀ ਚਲੀਏ ਨਾਨੀ ਕਾਰ ਮੈਂ ਕਿਹਾ ਹਾਂ ਭੂਆਹ ਚਲੇ ਜਾਣ ਨਾ ਫੇਰ ਜਾਵਾਂਗੇ
ਅੱਛਾ, ਅੱਛਾ ਚਲੋ ਕੋਈ ਨੀ ਹਾਂਜੀ ਹੋਰ ਬੱਚਿਆਂ ਨੇ ਛੁੱਟੀਆਂ ਚ ਜਾਣਾ ਅੱਗੋਂ ਪਿੱਛੋਂ ਫਿਰ ਸ਼ਨੀਵਾਰ ਦੀ ਛੁੱਟੀ ਹੁੰ ਹੈ ਫਿਰ ਸ਼ਨੀਵਾਰ ਜਾ ਸਕਦੇ ਨੇ
ਆ ਸ਼ਨੀਵਾਰ ਐਤਵਾਰ ਨੂੰ ਛੁੱਟੀ ਹੋਈ ਸੀ ਤਾਂ ਜਾਇ ਜਾਂਦਾ ਸੀ
ਹਾਂ ਉਹੀ ਨਾ
ਹਾਂ
ਤੁਹਾਡੇ ਵੀ ਪੋਤਰੇ ਨੇ ਜਾਣਾ ਨਾ ਨਾਨੀ ਘਰ ਤੇ ਮੰਮੀ ਉਹਦੀ ਕਹਿੰਦੀ ਚੱਲ ਬੂਆ ਘਰ ਆਇਆ ਬੂਆ ਦੇ ਦੇਵੀ ਆਈ ਸੀ ਤੇ ਬਾਅਦ ਚ ਕੇ ਮੈਂ ਗਿਆ ਨੀ ਕਿਧਰੇ ਚਲ ਗਹਿ ਰਹੀ ਸੀਖ ਵੀ ਉਹਦੀਆਂ ਬੂਆ ਆਈਆਂ ਹੋਈਆਂ ਨੇ ਮੈਂ ਨਹੀਂ ਭੇਜਣਾ ਫਿਰ ਆਪੇ ਵਿਚਾਰ ਬਣ ਗਿਆ ਤੇ ਵੇਖ ਜਦਾ ਹਾਂ ਮੈਂ ਕਿਹਾ ਚਲੋ ਵਧੀਆ ਬੱਚਿਆਂ ਨੇ ਜਾ ਹਾਂ ਬੱਚਿਆਂ ਨੇ ਜਾਣਾ ਕਿ ਤੇ ਚੌਥੀ ਚ ਪੜ੍ਹਦਾ ਹੋਰ ਕਿੱਥੇ ਜਾਣਾ ਨਾਨਕੇ ਤੇ ਭੂਆ ਕਰ ਹੋਰ ਕਿੱਥੇ
ਹਾਂ ਮੇਰਾ ਵੀ ਭਤੀਜਾ ਆਇਆ ਸੀ ਕੱਲ ਉਹ ਵੀ ਨਹੀਂੀ ਸੀ ਗਿਆ ਨਾਨਕੇਲੇ ਕਹਿੰਦਾ ਫੇਿਰ ਮੈਂ ਮੈਨੂੰ ਮਿਲਿਆ ਸੀ ਪਰ ਗੁਰਪੁਰਬ ਸੀ ਨਾ ਤੇ ਮੈਨੂੰ ਮਿਲਿਆ ਸੀ ਮੈਂ ਕਿਹਾ ਚਲਾ ਜਾਹਾ ਕਾਰ ਤੇ ਕਹਿੰਦਾ ਹੂੰ ਚਲੋ ਆਨਾ ਵ ਫੇਰ ਚਲੇ ਗਿਆ ਪਾਪਾ ਨਾਲ ਕਾਰ ਫ ਫੋਨ ਆਇਆ ਸੀ ਪਰਜਾਇ ਮੇਰੀ ਦਾ ਕਹਿੰਦਾ ਮੈਂ ਆਣਾ ਭੂਆ ਘਰ ਜਾਣਾ ਮੈਂ ਕਿਹਾ ਆ ਜਾ ਫਿਰ ਫਿਰ ਆ ਗਿਆ ਹਾਂ ਫੇਰ ਦਿਹਾੜੀ ਲਾ ਗਿਆ ਸੀ ਸ਼ਾਮ ਵੇਲੇ ਕਹਿੰਦਾ ਮੈਨੂੰ ਘਰ ਛੱਡਿਆਓ
ਅੱਛਾ
ਫਿਰ ਮੈਂ ਫੋਨ ਕੀਤਾ ਭਰਾ ਨੂੰ ਮੈਂ ਕਿਹਾ ਕਹਿੰਦਾ ਪ ਮੈਨੂੰ ਛੱਡ ਲੈ ਆ ਫਿਰ ਆ ਕੇ ਬਸ ਫਿਰ ਚਲੇ ਗਿਆ ਬੱਚੇ ਆਏ ਸੀ ਖੇਡਦਾ ਰਿਹਾਏ
ਅੱਛਾ, ਅੱਛਾ ਆਹ ਬੱਚਾ ਜੀ ਤਾਂ ਬੱਚੇ ਆਉਣਗੇ ਉੱਥੇ ਖੇਡਦਾ ਬੱਚਿਆਂ ਨੂੰ ਹਾਂ ਹੋਰ ਸੁਣਾ
ਬਸ ਠੀਕ ਮੈਂ ਕਿਹਾ ਭੈ ਫੋਨ ਕਰਾਂ ਬੜੇ ਦਿਨ ਹੋ ਗਏ ਨੇ ਗੱਲ ਹੀ ਨੀ ਹੋਈ ਆਂਟੀ ਨਾਲ ਤੇ ਹਾਂ ਮੈਂ ਕਿਹਾ ਸੁੱਤੇ ਨਾ ਆਣ ਹੂੰ
ਉਹ ਫੈਕਟਰੀ ਚੋਂ ਆਉਣਗੇ ਬੱਚੇ ਫੇਰ ਉਹ ਬਹਿਣਗੇ ਤੇ ਫੇਰ ਬੂਹੇ ਲੱਗਣਗੇ ਫੇਰ ਪਵਾਂਗੀ ਲੰਮਮੀ ਪਾਵਾਂਗੀ ਫੇਰ ਮੈਂ ਕਿਹਾ ਚੱਲ ਹਾਂ ਹੋਰ, ਹੋਰ ਹਲੋ ਸਵੇਰੇ ਕੋਠੇ ਤੇ ਮੈਂ ਕਿਹਾ ਚੱਲ ਕੁੜੀ ਨੇ ਆਉਣਾ ਕਹਿੰਦੀ ਵੀ ਆਵਾਂਗੀ ਮੈਂ ਕਿਹਾ ਚੱਲ ਪੋਚੇ ਮਾ ਦਾ ਫੇਰ ਬ ਨਾਲ ਬੱਜਦੇ ਨੀ ਅੱਜ ਫੇਿਚਰ ਮੈਂ ਮਾਂ ਆਪ ਤੇ ਕੋਠੇ ਪੱਚੇ ਫਿਰ ਮੈਂ ਕਿਹਾ ਚੱਲ ਕੱਪੜਿਆਂ ਦਾ ਇੱਕ ਪਰਾਗਾ ਧੋਤਾ ਉਹ ਮਸ਼ੀਨ ਦਾ ਪਾਣੀ ਪਤਾ ਨੀ ਕਿ ਨਾਲ ਚ ਪੈਪ ਚ ਘੱਟ ਜਾਂਦਾ ਉਤੇ ਬਾਹਰ ਨ ਆ ਜਾਂਦਾ ਤੇ
ਤੇ ਤੁਸੀਂ ਪਾਈਪ ਪਾਇਆ ਨੀ ਹੋਇਆ ਉਹਦੇ ਵਿੱਚ ਅਮ ਜੇ ਨਾਲੀ ਦੇ ਵਿੱਚ ਨੀ ਪਾਇਆ
ਪਹਿਲੋ ਐਂਝ ਪੈ ਰੱਖਿਆ ਹੁੰਦਾ ਸੀ ਅੱਗੇ ਆਪੇ ਹੀ ਨਿਕਲ ਜਾਂਦਾ ਸੀ ਪਾਣੀ ਸਿੱਧਾ ਰੁੜਦਾ ਹੀ ਨਹੀਂ ਸੀ ਹੁਣ ਜਾਂ ਤੇ ਕੋਈ ਅੱਗੇ ਉਾਲਾਂ ਦਾ ਡੱਕਾ ਆ ਗਿਆ ਪੈ ਵਿੱਚ ਨਾਲੀ ਚ ਵੇਖੋ ਹੁਣ ਕੋਈ ਸੀਖ ਮਾਰ ਕੇ ਵੇਖਣਗੇ ਹ ਹਾਂ ਛੇਤੀ ਨਾਲ ਜਾਂਦਾ ਨੀ ਫੇਿਰ ਮੈਂ ਕਿਹਾ ਚੱਲ ਹੁਣ ਦੁਪਹਿਰੇ
ਕੱਲ ਸਾਡੇ ਵੀ ਵਾਸ਼ ਵਸ਼ਸ਼ਨ ਦਾ ਪਾਣੀ ਨਾ ਬਲੋਕ ਹੋਇਆ ਹੋਇਆ ਸੀ ਬੜਾ ਘੱਟ ਘੱਟ ਜਾਂਦਾ ਪਿਆ ਸੀ ਤੇ ਹਾਂ ਤੇ ਫੇਰ ਅ ਫੇਰ ਮੈਂ ਥੱਲੋਂ ਪੈ ਹੀ ਤੇ ਇਨਾ ਥੱਲੋਂ ਗੰਦ ਨਿਕਲਿਆ
ਹਾਂ ਹੱਥ ਧੋਣੇ ਗੰਦੇ ਕੋਲਗੇਟ ਕਰਨੀ ਸਾਰੀ ਦਿਹਾੜ ਸਾਬਨ ਉਹ ਫਿਰ ਹੋ ਜਾਂਦੇ ਨੇ
ਆਹ ਪਿੱਛੇ ਸਾਰਿਆਂ ਨੂੰ ਜ਼ੁਕਾਮ ਰਿਹਾ ਨਾ ਕਿਸੇ ਨੂੰ ਖੰਘ ਕਿਸੇ ਨਾਲ ਕਿਸੇ ਦੇਰ ਉਹ ਬਲਗਮ ਖੰਘ ਦੇ ਨਾਲ ਉਹ ਪੈਕ ਬਲੋਗ ਹੋਈ ਹੋਈ ਸੀ
ਹ ਨਾ ਇਹ ਨਹੀਂ ਨਾ ਕਰਦੇ ਵੀ ਚਲੋ ਸੁੱਏ ਤੇ ਪਾਣੀ ਜਲਾ ਲਈ ਏ ਤੇਜ਼ ਉਹਦੇ ਨਾਲ ਨਿਕਲ ਜਾਂਦੀ ਹੈ ਐ ਉਹ ਆਹ ਦੱਸੇ ਸਾਰਿਆਂ ਨੂੰ
ਹਾਂਜੀ ਹਾਂਜੀ ਤੇ ਹੁਣ ਸਹੀ ਚੱਲਦਾ ਪਿਆ ਹੁਣ ਤੇ ਹਮ ਠੀਕ ਏ ਹੁਣ ਪਾਣੀ ਲੰਘਦਾ ਪਿਆ
ਹਾਂਜੀ ਸਾਡੇ ਹੁਣ ਉਹ ਬਣਾਇਆ ਹੋਇਆ ਫੋਸ ਜਿਹਾ ਹੱਥ ਧੋਣ ਵਾਲਾ ਉਹ ਚ ਉਹ ਮੰਨਦੇ ਰ ਤੇ ਸਾਡੀ ਪੈਰ ਚਲਦੀ ਰਹਿੰਦੀ ਹੈ ਉਹ ਨ ਗੰਦ ਲੈਂਦਾ ਰਹਿੰਦਾ ਜਿਸ ਦਿਨ ਸਾਬਣ ਲਾਉਦੇ ਨੇ ਉਸ ਦਿਨ ਪੈਨ ਵੀ ਗੰਦਾ ਹੋ ਜਾਂਦਾ ਹੈ ਵੀ
ਲ ਯੂ ਕਰਦੇ ਹੋ ਨਾਡ ਅੱਛਾ ਅੱਛਾ ਇਹ ਸਾਡੇ ਇੱਥੋਂ ਨੀ ਮਿਲਦਾ ਹੈਗਾ ਅਹ ਕਿਸਾਂ ਬਣਾਉਂਦੇ ਨੇ ਹੈ
ਹੈਂ ਮਤਲਬ ਕਿ ਇਹਨੂੰ ਉਹੀ ਕਹਿ ਦਿੰਦੇ ਨੇ ਵੀ ਆ ਹੈਂਡ ਵੋਸ਼ ਕਰਨਾ ਦੇ ਦੋ ਜਾਂ ਮਤਲਬ ਕਿ ਮੇਰੀ ਬੇਟੀ ਨੇ ਹੀ ਦੱਸਿਆ ਤੇ ਨਾ ਮੈਂ ਵੀ ਭੁੱਲ ਗਈ ਹਾਂ ਤੇ ਉਹ ਮਤਲਬ ਲ ਲੈਂਦੇ ਨੇ ਉਹੇ ਕੋਲ ਸਾਬਣ ਵਾਲੇ ਕੋ ਮਿਲ ਜਾਂਦਾ ਹਾਂ ਉਹਨਾਂ ਨੂੰ ਕਹਿ ਦਿੰਦਾ ਬਟ ਅਲਾਾਦੇੋ ਹ ਹੈਂਡ ਵੋਸ਼ ਕਰਨ ਹਾਂ ਹੈਂਡ ਵੋਸ਼ ਕਰਨ ਵਾਲਾ ਉਹ ਦੇ ਦਿੰਦਾ ਹੁਣ ਤਾਂ ਸੌ ਮਹਿੰਗਾ ਹੋ ਗਿਆ ਸੋ ਪਹਿਲਾਂ ਤਾਂ ਸੌ ਰੁਪਏ ਦਾ ਆਦਾ ਸੀ
ਅੱਛਾ
ਕਰਤਾ ਕਿੱਲੋ ਉਹ ਵੀ ਪੂਰਾ ਨੀ ਹੁੰਦਾ ਜੇ ਅੱਠ ਸੌ ਗ੍ਰਾਮ ਤੇ ਪੈਕਿੰਗ ਘੱਟ ਕਰਤੀ ਹੈ ਬਸ ਲੁੱਟ ਮਾਰੀਏ ਹੋ ਲੁੱਟ ਮਾਰੀ ਮਾਰੀਈ ਉਹ ਫ ਪੰਜ
ਨਾਲ ਕਟਾ ਦਿੱਤੀ
ਹੋਰ ਪੰਜ ਲੀਟਰ ਪਾਣੀ 'ਚ ਪਆ ਦਿੰਦੇ ਹਾਂ
ਅੱਛਾ ਤੇ ਕੀ ਚੀਜ਼ ਹੁੰਦੀ ਹੈ ਦੋਨੋ ਲਿਕੁਿਡ ਹੁੰਦੇ ਨੇ
ਹਾਂ ਇੱਕ ਤਾਂ ਹੁੰਦੀ ਆ ਖੰਡ ਵਕਣ ਦੀ ਚ ਉਹ ਹੁੰਦਾ ਵ ਪਤਾ ਨੀ ਕੀ ਖਾਦ ਜਿਹੀ ਕੀ ਹੁੰਦੀ ਉਹ ਹਦੀ ਹੈ ਹਾਂ ਹਮ ਚੀਨੀ ਵ ਘ ਹੁੰਦੇ ਆ ਨਿੱਕੇ ਨਿੱਕੇ ਦਾਣੇ ਉਹ ਪਾ ਦਦੀ ਹੈ ਅਤੇ ਹਿਲਾ ਦਦੇ ਕੜਛੀ ਨਾਲ ਤੇ ਫੇਰ ਉਹਤੋਂ ਮਤਲਬ ਕਿ ਲਿਕਵੜਾ ਲਾਉਦਾ ਕਾਲਾ ਕਾਲਾ ਜ ਹਾਂ ਉਹ ਵੀ ਦੋਨੋ ਪੰਜ ਲੀਟਰ ਪਾਣੀ ਚ ਬਾਹੋ ਗਾਣਾਾ ਵਾਹਵਾ ਬਣ ਜਾਂਦਾ ਤੇ ਕਈ ਵਾਰੀ ਮੈਂ ਪਾ ਦੇਣੀ ਆ ਅੱਧਾ ਗਲਾਸ ਫ ਮੈਂ ਕਈ ਭਾਈ ਕਹਿੰਦਾ ਕਹਿੰਦਾ ਇਸ ਲਈ ਖ਼ਤਮ ਹੋਣਾ ਲਾਵੇ ਨਾ ਤੇ ਤੁਹਾਡਾ ਗਾਣਾ ਗਾਣਾ ਹੋਏ ਤੇ ਤੁਸੀਂ ਇੱਕ ਗਲਾਸ ਪਾਣੀ ਪਾਦ ਹੋਰ ਗਾਣ ਹੋ ਜਾਂਦਾ ਮੈਂ ਕਹਿਣਦੇ ਹੁੰਦਾ ਕਦੀ ਫੇਰ ਮੈਂ ਪਾਤਾ ਪਾਣੀ ਦਾ ਗਿਲਾਸ ਐਦਗੀ ਤੇ ਹੋ ਗਿਆ ਗਾੜਾ ਤੇ ਹਾਂ ਫੇਿਰ ਹੁਣ ਰਹਿ ਗਿਆ ਦੋ ਤਿੰਨ ਵੜ ਜਾਣਗੀਆਂ ਕੀਪਾਂ ਤੇ ਭਾਂਡੇ ਵੀ ਉਹਦੇ ਨੇ ਮਾਂਜ ਲਈ ਦੇ ਨੇ ਹੱਥ ਵੀ ਤੋ ਲਈ ਦੇ ਨੇ ਵਾਸ਼ਪੈਨ ਉਹ ਵੀ ਸਾਫ਼ ਕਰ ਲੈਂਦੇ ਨੇ ਤੇ ਅਜ ਨਾ ਪਚੇ ਵਾਲੀ ਬਾਲਟੀ ਨਾ ਜਿਹਦੇ ਪੋਚਾ ਮਰੀ ਦਾੱਖੜੇ ਵਾਲਾ ਅਤੇ ਅੱਜ ਫਿਰ ਮੈਂ ਉਹ ਸਾਫ ਕਰ ਰਹੀ ਮੈਂ ਕਿਹਾ ਇਹਨੂੰ ਬੜੀ ਗੰਦੀ ਹੋ ਸੀ ਆ ਬਾਲਟੀ ਇਹਨੂੰ ਮੈਂ ਸਾਫ਼ ਕਰਾਂ ਉਹ ਤੇ ਪੂਰੀ ਐ ਨਵੀਂ ਹੋ ਗਈ
ਅੱਛਾ ਫਿਰ ਤੇ ਵਧੀਆ ਹੈ ਮਤਲਬ ਸਾਬਣ ਤੋਂ ਵਧੀਆ ਵੀ ਸਾਫ਼ ਕਰਦਾ ਪਿਆ ਮੈਲ ਲਾਉਂਦਾ ਪਿਆ
ਹਾਂ ਤੇ ਸਾਡੀ ਵਹੁਟੀ ਬੂਟ ਧੋਂਦੀ ਜੇ ਬੱਚਿਆਂ ਦੇ ਸੈਂਡਲ ਬੂਟ ਉਹਦੇ ਨਾਲ
ਅੱਛਾ ਅੱਛਾ
ਧੋਂਦੀ ਹੁੰਦੀ ਸੀ ਹੁਣ ਕਹਿੰਦੀ ਮੰਮੀ ਲਿਗ ਵੱਟਣਾ ਧੋ ਤੇ ਨਵੇਂ ਹੋ ਜਾਂਦੇ ਨੇ ਬੂਟ ਵਗੈਰਾ
ਹਮ ਮੈਂ ਲੈ ਜਾਂਦੀ ਹੋਣੀ ਨਾ ਉਹ
ਦਿੰਦੀ ਨਾ ਮੈਂ ਥੋੜ੍ਹੀ ਦੇਰ ਭਿਉਂ ਹਿੰਦੀ ਹੈ ਨਾ
ਦੱਸਣਾ ਮੈਨੂੰ ਵੀ ਦੱਸਣਾ ਕਿੱਥੋਂ ਲਿਆਂਦੇ ਹੋ ਨਾ ਤੇ ਮੈਂ ਵੀ ਜਾਂ ਲਿਆ ਤੇ ਨਾ ਤੁਸੀਂ ਮੈਨੂੰ ਜਿੱਦਾਂ ਮੇਰਾ ਚੱਕਰ ਲੱਗੇਗਾ
ਹਾਂਜੀ ਕੋਈ ਨੀ ਮੈਂ ਆਪਣਾ ਲਿਆਵਾਂਗੀ ਨਾ
ਹਾਂ
ਰਵਾਂਗੇ ਹੋਰ ਸੁਣਾਓ
ਡੇਢ ਸੌ ਰੁਪਏ ਦਾ ਡੇਢ ਸੌ ਰੁਪਏ ਦੀ ਥੈਲੀ ਦਾਦੂ
ਹਾਂ ਸਾਨੂੰ ਦੋ ਡੇਢ ਸੌ ਦੀਆਂ ਦੋ ਕਰਤੀਆਂ ਸੀ ਪਹਿਲਾਂ ਕਿ ਸੌ ਦੀਆਂ ਤੇ ਬਣਣਾ ਓਨਾ ਹੀ ਹਾਂ ਹਾਂ ਨੰਘ ਜਾਂਦਾ ਦੋ ਮਹੀਨੇ ਜ਼ਿਆਦਾ ਵੀ ਲੰਘ ਜਾਂਦਾ ਕਈ ਵਾਰੀ ਫੈਕਟਰੀ ਚ ਵੀ ਲਾੈ ਜਾਂਦੇ ਨੇ ਹੱਥ ਧੋਣ ਅਸੀਂ
ਹਾਂ
ਹਮ ਨੇਵਰ ਕਹਿੰਦੀ ਆ ਹਾਂ ਹਾਂ ਹੋਰ ਕਿਤੇ ਸਾਡਾ ਲੇਬਰ ਹੈ ਨਾ ਉਹ ਮੂੰਹ ਵੀ ਧੋ ਲੈਂਦਾ ਕਹਿੰਦਾ ਇਹ ਤੇ ਬੜਾ ਵਧੀਆ ਉਹ ਤੇ ਮੂੰਹ ਉਹਦੇ ਮੂੰਹ ਵਿੱਚ ਧੂੰ ਲੈਂਦਾ ਕਹਿੰਦਾ ਮੈਂ ਤੇ ਬਹੁਤ ਵਧੀਆ ਹੈ ਮ ਕਹਿੰਦੇ ਵੀ ਮੈਂ ਕਿਹਾ ਸਭਣੀ ਐਂ ਕਹਿੰਦੇ ਆ ਮੈਂ ਕਿਹਾ ਉਹ ਤੇ ਐ ਹੀ ਆ ਆਹ ਲੇਬਰ ਤੇ ਲਾ ਲੈਂਦਾ ਜੋ ਮਰਜੀੀ ਆਏ ਹਾਂ ਉਹਨਾਂ ਨੂੰ ਕੀ ਹੈ ਮੈਂ ਹਾਲਤ ਨੀ ਚਾਹੀਦੀ ਹੱਥਾਂ
ਹਾਂਜੀ ਹਾਂਜੀ
ਇੱਕ ਦੋ ਵਾਰੀਤਾ ਤੇ ਬੜਾ ਰੋੜਿਆ ਉਹਨਾਂ ਨੇ ਤੇ ਫੇਰ ਇਹਨਾਂ ਨੇ ਬੰਦ ਕਰ ਦਿੱ ਸਾਬਣ ਲਿਆ ਕੇ ਦਿੱਤਾ ਫੇਰ ਮੰਗਣ ਲੱਗ ਪਏ ਫੇਰ ਦੇਤਾ ਬੋਤਲ ਭਰ ਕੇ ਮੈਂ ਕਿਹਾ ਚਲੋ ਜੋ ਹੈ ਕਿੰਨੇ ਕੁ ਵੀਹ ਰੁਪਏ ਕਿੱਲੋ ਪੈ ਜਾਂਦਾ
ਅੱਛਾ ਅੱਛਾ ਉਹ ਤੇ ਆਈ
ਹਾਂ ਵੀਹ ਰੁਪਏ ਕਿੱਲੋ
ਚਲੋ ਹਾਂਜੀ ਫੇਰ ਲਾਣਾ ਕਦੇ ਚੱਕਰ ਤੁਸੀਂ
ਹਾਂਜੀ ਠੀਕ ਹੈ ਤਾਂ ਠੀਕ ਹੀ ਕੀਤਾ ਤੁਸੀਂ ਫੋਨ ਕੀਤਾ ਵਧੀਆ ਲੱਗਿਆ ਹਾਂਜੀ ਹਾਂ ਹਾਂਜੀ ਹਾਂਜੀ ਕੋਈ ਨੀ ਆਵਾਂਗੇ। ਤੁਸੀਂ ਵੀ ਆਨਾ।
ਹਾਂ ਬਸ ਛੁੱਟੀਆਂ ਪਈਆਂ ਹੋਈਆਂ ਏ ਨਾ ਬਸ ਕੋਈ ਨਾ ਕੋਈ ਆਇਆ ਗਿਆ ਰਹਿੰਦਾ। ਹਾਂ ਬਸ ਛੁਟੀਆਂ ਮੁੱਕਣ ਗਿਆ ਤੇ ਫੇਰ
ਹਾਂਜੀ ਠੀਕ ਹੈ। ਹਾਂਜੀ ਚਲੋ ਹਾਂਜੀ ਠੀਕ ਹੈ ਵਧੀਆ ਲੱਗਿਆ ਗੱਲ ਕਰਕੇ ਸਤਿ ਸ਼੍ਰੀ ਕਾਲ।